ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਵੀਰ
ਕਿਵੇਂ ਹੋ ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ। ਹੋਰ ਘਰ ਸਭ ਠੀਕ ਭਾਜੀ।
ਹਾਂਜੀ-ਹਾਂਜੀ ਵਧੀਆ ਜੀ ਤੁਸੀਂ ਦੱਸੋ?
ਇੱਥੇ ਵੀ ਸਭ ਠੀਕ।
ਕੀ ਬਣਾਇਆ ਸੀ ਅੱਜ।
ਅੱਜ ਹੁਣੇ ਰੋਟੀ ਖਾ ਕੇ ਬੈਠਿਆ ਸੀ। ਬਣਾਇਆ ਸੀ ਸ਼ਿਮਲਾ ਮਿਰਚ ਤੇ ਪਨੀਰ।
ਅੱਛਾ ਜੀ, ਸ਼ਿਮਲਾ ਮਿਰਚ ਤੇ ਪਨੀਰ ਮਿਕਸ।
ਹਾਂਜੀ ਮਿਕਸ, ਵਿੱਚ ਪਨੀਰ ਦੇ ਟੋਟੇ। ਛੋਟੇ- ਛੋਟੇ ਤੇ ਨਾਲੇ। ਸ਼ਿਮਲਾ ਮਿਰਚ ਕੱਟ ਕੇ ਹੈਲਦੀ ਵੀ ਇਹਨਾਂ ਨਾਲੇ ਸਵਾਦ ਲਗਦਾ ਖਾਣ ਵਿਚ।
ਚੀਜ਼ ਚੀਲੀ ਟਾਈਪ ਮਤਲਬ।
ਹਾਂਜੀ ਚੀਜ ਚੀਲੀ ਟਾਈਪ।
ਓਕੇ ਜੀ ਪਿਆਜ।
ਹਾਂ ਹਾਂਜੀ-ਹਾਂਜੀ, ਹਾਂਜੀ ਪਿਆਜ ਹਾਹਾ ਵਧੀਆ ਉੱਤੋ ਛੇਂਗਵਾਨ ਚਟਨੀ ਪਾ ਲਈ। ਕਰ ਲੈਣੀ ਚਿਕਨ ਨੀ ਖਾਂਦੇ ਭਾਜੀ ਅਸੀ।
ਖਾਂਦੇ ਹੀ ਨੀ
ਨਾ ਜੀ ਖਾਂਦੇ ਨਾ ਅਡੇ ਖਾਂਦੇ ਨਾ ਮ ਕੁਛ ਵੀ ਨੀ ਖਾਂਦਾ ਬਿਲਕੁਲ ਪਿਓਰ ਵੈਜੀੇਟੇਰੀਅਨ ਬਾਈ
ਓਕੇ ਜੀ ਮਤਲਬ ਕਿ ਰਾਧਾ ਸਵਾਮੀ
ਰਾਧਾ ਸਵਾਮੀ ਸਮਝ ਲੋ ਜੀ ਜੋ ਮਰਜੀ ਸਮਝ ਲੋ ਬੱਸ
ਠੀਕ, ਠੀਕ ਅੱਸੀ ਤਾਂ ਜੋ ਆਉਂਦਾ ਧੇੜ ਦੇਈਦਾ।
ਹਾਂ ਵਧੀਆ ਚਲੋ ਹੋਰ
ਬ ਜੀ ਵਧੀਆ ਤੁਸੀਂ ਦੱਸੋ?
ਜੀ ਵਧੀਆ
ਹੋਰ ਦੱਸੋ?
ਬਸ ਜੀ ਬੈਠੀ ਹੋਈ ਹੂੰ
ਨੀਂਦ ਆਣ ਡਈ ਐ ਹੈਂ
ਹਾਂ ਰੋਟੀ ਖਾਣ ਤੋਂ ਬਾਅਦ ਨੀਂਦ ਆਂਦੀ ਮੈਂ ਜਰਾ ਮੈਂ ਕਿਹਾ ਇੱਥੇ ਆਏ ਸੀ ਬਾਹਰ ਸੈਰ ਸੂਰ ਕਰ ਲਈ ਥੋੜੀ ਰੋਟੀ ਹਜ਼ਮ ਹੋ ਜੇਗੀ ਨਾ ਹੁਣੇ ਖਾ ਖਾ ਕੇ ਹਟੀ ਆ। ਮੈਂ ਕਿਹਾ ਚੱਲ ਭਾਜੀ ਨੂੰ ਫੋਨ ਕਰ ਲਿਆ ਮਨ ਮੁੱਨ ਲੱਗ ਜਾਏ ਤੁਹਾਡਾ ਹੀ ਮੇਰਾ ਵੀ ਹੇਲੋ ਹੈਲੋ ਹੈਲੋ ਹੈਲੋ ਕਿੱਥੇ ਗਏ ਭਾਅ ਜੀ ਹੈਲੋ ਆਵਾਜ਼ ਆ ਰਹੀ ਮੇਰੀ ਕਨੈਕਟਰ ਨਹੀਂ ਆ ਰਹੇ ਹੈਲੋ। ਮੈਨੂ ਨਹੀ ਆਈ ਆਵਾਜ਼ ਹੈਲੋ, ਹੈਲੋ, ਹੈਲੋ, ਹੈਲੋ ਹੈਲੋ ਹਾਂਜੀ ਭਾਅ ਜੀ ਕੁਛ ਬੋਲੋ ਕਿੱਥੇ ਚਲੇ ਗਏ ਭਾਜੀ